ਸਤਿ ਸ੍ਰੀ ਅਕਾਲ।
ਕਲ ਜੀ ਹੋਰ ਠੀਕ ਹੋ।
ਬਸ ਵਧੀਆ ਤੁਸੀਂ ਦੱਸੋ ਠੀਕ ਹੋ।
ਹਾਂਜੀ-ਹਾਂਜੀ ਸਭ ਠੀਕ ਨੇ।
ਭੈਣ ਜੀ ਮੈਨੂੰ ਤੁਹਾਡੀ ਮਦਦ ਚਾਹੀਦੀ ਸੀ ਮੈਂ ਸਲਾਹ ਕਰਨ ਵਾਸਤੇ ਤੁਹਾਨੂੰ ਫੋਨ ਕੀਤਾ ਸੀ। ਇਹ ਉਹ ਵੇਲੇ ਹੋ ਥੋੜੇ ਜਿਹੇ ਕੰਮ ਕੁਮ ਕਰਦੇ ਘਰ ਦੇ ਅੱਛਾ ਮੈਂ ਪੁੱਛਣਾ ਸੀਗਾ ਭੈਣ ਜੀ ਜਿੱਦਾਂ ਤੁਹਾਡੇ ਭਰਾ ਦੀ ਦੁਕਾਨ ਹੈ ਮੈਨੂੰ ਪਤਾ ਹੈ ਤੇ ਉਹ ਐਕਟੀਵਾ ਵਗੈਰਾ ਦੀ ਹੈ ਨਾ ਮੈਂ ਇੱਕ ਵਾਹਨ ਲੈਣਾ ਸੀ ਘਰ ਵਾਸਤੇ ਮੈਂ ਸੋਚ ਰਹੀ ਹ ਕਿ ਇੱਕ ਤੇ ਹੋਣਾ ਚਾਹੀਦਾ ਦੇਖੋ ਕਿਉਂਕਿ ਇਹਦੇ ਪਾਪਾ ਚਲੇ ਜਾਂਦੇ ਨੇ ਸਵੇਰੇ ਬਾਈਕ ਲੈ ਕੇ ਤੇ ਪਿੱਛੇ ਕੁਛ ਰਹਿੰਦਾ ਨੀ। ਨਾਲੇ ਬੱਚਿਆਂ ਨੂੰ ਵੀ ਫਿਰ ਟਿਊਸ਼ਨ ਟਾਸ਼ਨ ਛੱਡ ਕੇ ਆਉਣਾ ਤੇ ਮੈਂ ਸੋਚ ਰਹੀ ਸੀ ਇੱਕ ਐ ਕਟਿਵਾ ਘਰ ਹੋਣੀ ਚਾਹੀਦੀ ਹਨਾ ਤੇ ਜਿੱਦਾਂ ਤੁਹਾਡੇ ਭਰਾ ਦੀ ਦੁਕਾਨ ਹੈ ਉਹਦਾ ਕੀ ਹੈਗਾ ਹਿਸਾਬ ਕਿਤਾਬ ਜਾਂ ਮਤਲਬ ਕਿਸ਼ਤਾਂ ਕੁਸ਼ਤਾ ਤੇ ਹੋ ਜਾ ਜਾਂਦਾ ਹੈ ਜਾਂ ਐਵੇਂ ਹੀ ਸਾਰੇ ਪੈਸੇ ਨਗਦ ਦੇਣੇ
ਹਾਂ ਹਾਂਜੀ -ਹਾਂਜੀ ਕਿਸ਼ਤਾਂ ਤੇ ਵੀ ਹੋ ਜਾਂਦਾ ਹੈ ਤੇ ਕੁਛ ਨਾ ਉਹ ਪੁਰਾਣੀ ਵੀ ਮਤਲਬ ਸੇਲ ਕਰਦੇ ਏ ਐਕਟੀਵਾ ਵਗੈਰਾ
ਅੱਛਾ ਪ੍ਰਾਣੀ ਵੀ ਵੇਚਦੇ ਨੇ
ਹਾਂਜੀ-ਹਾਂਜੀ।
ਅੱਛਾ, ਅੱਛਾ, ਅੱਛਾ ਪੁਰਾਣੀ ਦਾ ਕੀ ਹਿਸਾਬ ਕਿਤਾਬ ਕੁਛ ਪਤਾ ਤੁਹਾਨੂੰ?
ਪੁਰਾਨੀ ਤਾਂ ਇਹ ਹੈਗਾ ਮਤਲਬ ਨਾ ਜਿਵੇਂ ਕੋਈ ਮਤਲਬ ਵੇਚਣ ਲਈ ਆਇਆ ਸਾਡੇ ਕੋਲ ਐਕਟਿਵਾ। ਤੇ ਮਤਲਬ, ਉਸ ਪੂਰੀ ਚੈੱਕ ਕਰਕੇ ਅਗਰ ਉਹਦਾ ਸਾਰੇ ਪਾਰਟਸ ਵਗੈਰਾ ਠੀਕ ਨੇ ਤੇ ਘੱਟ ਰੇਟ ਵਿੱਚ ਨਾ ਮਿਲ ਜਾਂਦੀ ਏ।
ਅੱਛਾ, ਅੱਛਾ। ਚਲੋ ਫਿਰ ਤੇ ਵਧੀਆ। ਗੱਲ ਹੈ ਮੈਂ ਤਾਂਹੀ ਤੁਹਾਨੂੰ ਕਿਹਾ ਮੈਂ ਕਿਹਾ ਤੁਹਾਡੇ ਕੋਲੋਂ ਪੁੱਛਾਂ ਕਿਉਂਕਿ ਤੁਹਾਡੇ ਵੀਰਜੀ ਦੀ ਦੁਕਾਨ ਹੈ ਨਾ।
ਹਾਂਜੀ, ਹਾਂਜੀ।
ਤੇ ਨਾਲੇ ਇੱਕ ਹੋਰ ਗੱਲ ਸੀਗੀ ਜੇ ਆਪਾਂ ਨਵੀਂ ਲੈਨੀ ਹੋਏ। ਤੁਸੀਂ ਕੀ ਕਹਿੰਦੇ ਹੋ ਤੁਹਾਡੀ ਕੀ ਸਲਾਹ ਐ ਨਵੀਂ ਲੈਣੀ ਚਾਹੀਦੀ, ਪੁਰਾਣੀ ਲੈਣੀ ਚਾਹੀਦੀ?
ਅਗਰ ਸਾਨੂੰ ਘੱਟ ਪੈਸਿਆਂ ਵਿੱਚ ਨਵੀ ਚੁਕਣ ਦੀ ਮਿਲ ਜੇ ਮਤਲਬ ਥੋੜੀ ਘੱਟ ਚੱਲੀ ਹੋਏ ਤੇ ਸਾਨੂੰ ਪੁਰਾਨੀ ਲੈ ਲੈਣੀ ਚਾਹੀਦੀ ਏ।
ਪੁਰਾਣੀ ਲੈ ਲੈਣੇ ਚਾਹੀਦੇ ਨਾ ਇਹਦੇ ਨਾਲ ਪਾਪਾ ਨੀ ਮੰਨਦੇ ਪੁਰਾਣੀ ਆਸਤੇ ਕਹਿੰਦੇ ਪੁਰਾਣੀ ਚੀਜ਼ ਪੁਰਾਣੀ ਹੁੰਦੀ ਏ।
ਹਾਂ ਨਹੀਂ, ਨਹੀਂ ਉਹਦਾ ਮਤਲਬ ਸਭ ਦੇਖੋ ਨਾ ਪਾਰਟ ਵਗੈਰਾ ਠੀਕ ਨੇ ਇੰ ਜਨ ਹੋ ਗਿਆ ਬਾਕੀ ਕੋਈ ਡੈਂਟ ਵਗੈਰਾ ਕੁਛ ਪਿਆ ਨਾ ਹੋਏ ਕੋਈ ਨਿਸ਼ਾਨ ਨਾ ਹੋਏ ਉਹਦੇ ਤੇ, ਤੇ ਅਗਰ ਸਾਨੂੰ ਮਿਲ ਜਾਂਦੀ ਏ ਪੁਰਾਣੇ ਘੱਟ ਪੈਹੇ ਤਾਂ ਕੋਈ ਦਿੱਕਤ ਨੀ ਹੈਗੀ ਮਤਲਬ ਪੂਰਾ ਪਹਿਲੇ ਚੈੱਕ ਕਰੋ ਨਾ ਉਹਨੂੰ ਕਿੰਨੀ ਚੱਲੀ ਵੀ ਏ।
ਹਾਂਜੀ, ਹਾਂਜੀ। ਉਹੀ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਪੁਰਾਣੀ ਚ ਇੰਨਾ ਕੋਈ ਨੁਕਸ ਨੀ ਹੁੰਦਾ ਕਹਿੰਦੇ ਨਈ ਤੂੰ ਮੰਨ ਲੈ ਮੇਰੀ ਗੱਲ ਨਵੀਂ ਲੈ ਲੈ ਦੇਖੋ ਤੁਸੀਂ ਸਮਝੋ ਹੁਣ ਅੱਗੇ ਮਹਿੰਗਾਈ ਕਿੰਨੀ ਹੋਣੀ ਹੈ ਹੈਨਾ। ਪੁਰਾਣੀ ਲੈ ਲਾਂਗੇ ਠੀਕ ਏ। ਥੋੜੇ ਪੈਸਿਆਂ' ਚ ਕੰਮ ਚੱਲ ਜਏਗਾ ਜਿਹੜੀ ਉਹ ਆਪਣਾ ਪੁਰਾਣੀ ਅਗਰ ਲੈਂਦੇ ਆ ਆਪਣੀ ਸਾਡੀ ਚਾਰ ਪੰਜ ਸਾਲ ਵੀ ਚੱਲ ਗਈ ਤੇ ਸਾਨੂੰ ਤੇ ਵਧੀਆ ਹੈ ਨਾ। ਨਵੇਂ ਲੈ ਕੇ ਅਸੀਂ ਪੈਸੇ ਸਾਰੇ ਖਾ ਖ਼ਤਮ ਕਰ ਲਈਏ ਪਿੱਛੇ ਕੁ ਛੱਡੀਏ ਨਾ ਅੱਗੇ ਬੱਚਿਆਂ ਨੂੰ ਪੜ੍ਹਾਈਆਂ ਚ ਵੀ ਲੋੜ ਪੈਣੀ ਬੱਚਿਆਂ ਨੂੰ, ਹੁਣ ਸਾਰਾ ਪੈਸਾ ਇੱਕ ਜਗ੍ਹਾ ਨੀ ਲਾ ਸਕਦੇ ਨਾ‌।
ਹਾਂਜੀ ਜਿਸ ਹਿਸਾਬ ਨਾਲ ਮਹਿੰਗਾਈ ਹੋ ਰਹੀ ਹੈ ਜੀ ਬਹੁਤ ਮਤਲਬ ਫਿਊ, ਅੱਗੇ ਵਾਸਤੇ ਬੋਤ ਚਾਹੀਦਾ ਪੈਸਾ
ਉਹੀ ਤੇ, ਅੱਗੇ ਆਪਣਾ ਭਵਿੱਸ਼ਯ ਵੀ ਵੇਖਣਾ ਐ, ਆਪਣੇ ਭਵਿੱਸ਼ਯ ਵਾਸਤੇ ਸੋਚਣਾ ਐ ਸਾਨੂੰ ਹਨਾ। ਬੱਚਿਆਂ ਦਾ ਭਵਿੱਸ਼ਿਆ ਦੇੇਖਣਾ ਸਾਡੀ ਤੇ ਉਮਰ ਲੰਘ ਗਈ ਜੋ ਵੀ ਸੀ। ਹੁਣ ਤੇ ਬੱਚਿਆਂ ਦਾ ਭਵਿੱਸ਼ਿਆ ਵੇਖਣਾ ਐ।
ਪੜ੍ਹਾਈਆਂ ਦੀ ਇੰਨੀ ਮਤਲਬ ਮਹਿੰਗੀ ਮਹਿੰਗੀਆਂ, ਮਹਿੰਗੀਆਂ ਕਿਤਾਬਾਂ ਵੇਖ ਲੋ, ਫੀਸਾਂ ਵੇਖ ਲੋ। ਸਕੂਲਾਂ ਤੇ ਇੰਨੇ ਖਰਚੇ
ਉਹੀ ਤੇ ਇਹ, ਇਹ ਮੇਰੀ ਗੱਲ ਮੰਨਦੇ ਨੀ ਪਏ। ਮੈਂ ਕਿਹਾ, ਮੇਰੀ ਗੱਲ ਮੰਨੋ ਤੁਸੀਂ ਸੀਂ ਕਰਲਓ ਬਈ ਦੇਖੋ, ਠੀਕ ਹੈ ਤੁਹਾਡੀ ਗੱਲ ਵੀ ਸਹੀ ਐ, ਕਿ ਨਵੀਂ ਚੀਜ਼ ਨਵੀਂ ਹੁੰਦੀ ਐ। ਪੁਰਾਣੀ ਚੀਜ਼ ਪੁਰਾਣੀ ਹੁੰਦੀ ਐ, ਪਰ ਯੂ ਇੱਕ ਵਾਰੀ ਇਸਤੇਮਾਲ ਤੇ ਕਰਕੇ ਵੇਖੀਏ ਨਾ।
ਹਾਂਜੀ, ਹਾਂਜੀ।
ਤੱਕ ਅਸੀਂ ਇਸਤੇਮਾਲ ਨੀ ਕਰਕੇ ਵੇਖਾਂਗੇ, ਤੇ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਕੌਣ?
ਹਾਂ ਹਾਂਜੀ, ਹਾਂਜੀ, ਉਹ ਤਾਂ ਹੈ ਹੀ ਉਹ ਵੀ ਮੈਂ ਤੁਹਾਨੂੰ ਕਹਿ ਰਹੀ ਹਾਂ ਨਾ ਇੱਕ ਵਾਰੀ ਤੁਸੀਂ ਦੁਕਾਨ ਤੇ ਆ ਕੇ ਨਾ, ਇਹਨਾਂ ਨਾਲ ਮਤਲਬ ਮੇਰੇ ਭਰਾ ਜੀ ਨਾਲ ਗੱਲ ਕਰ ਲੇਣਾ ਤੇ ਤੁਸੀਂ ਦੇਖ ਲੈਣਾ, ਨਾ ਅਗਰ ਉਹ ਨੂੰ ਉਹਨਾਂ ਦੇ ਕੋਈ ਨਜ਼ਰ ਚ ਹੋਏਗੀ ਐਕਟੀਵਾ ਵਗੈਰਾ, ਤੇ ਤੁਹਾਨੂੰ ਦੱਸ ਦੇਣਗੇ।
ਬਿਲਕੁਲ, ਬਿਲਕੁਲ, ਮੈਂ ਤਾਂ ਜਰੂਰ ਆਵਾਂਗੀ, ਉਹਨਾਂ ਨਾਲ ਗੱਲ ਕਰਾਂਗੀ। ਤਾਂ ਹੀ ਮੈਂ ਕਿਹਾ ਮੈਂ ਕਿਹਾ ਤੁਹਾਡੇ ਨਾਲ ਸਲਾਹ ਕਰ ਦੀਆ ਤੁਸੀਂ ਮੈਨੂੰ ਵਧੀਆ ਸਲਾਹ ਦਓਗੇ, ਕਿਉਂਕਿ ਦੇਖੋ ਹੋਰਾਂ ਨਾਲ ਗੱਲ ਕਰੀਏ, ਲੋਕੀ ਮਜ਼ਾਕ ਵੀ ਡਾਦੇ ਨੇ।
ਹਾਂਜੀ, ਹਾਂਜੀ, ਹਾਂਜੀ ਉਹ ਤੇ ਹੈ ਹੀ, ਲੋਕਾਂ ਦਾ ਤੇ ਕੰਮ ਹੈ ਜੀ ਗੱਲ
ਹਾਂ ਬ ਉਹੀ ਮਜ਼ਾਕ ਡਾਂਦੇ ਨੇ, ਕਿ ਕਿਵੇਂ ਬਈ ਇਹਨਾ ਕੁ ਜ਼ਿਆਦਾ ਹੀ ਪੈਸਾ ਆ ਰਿਹਾ, ਕਿਉਂਕਿ ਤੁਹਾਨੂੰ ਪਤਾ ਅਸੀਂ ਹੁਣੇ ਦੋ ਮਹੀਨੇ ਪਹਿਲੇ ਵੀ ਗੱਡੀ ਵੀ ਲਿੱਤੀ।
ਹਾਂਜੀ, ਹਾਂਜੀ ਜੀ, ਘਰ ਦੇ ਜੀ ਬੜੇ ਖਰਚੇ ਹੁੰਦੇ ਆ।
ਬਹੁਤ ਖਰਚੇ ਨੇ ਦੇਖੋ ਗੱਡੀ ਵੀ ਜ਼ਰੂਰੀ ਐ, ਉਹਦੇ ਟਾਈਮ ਬੱਚਿਆਂ ਵਾਸਤੇ, ਇਨੀ ਧੁੱਪ 'ਚ ਜਾਣਾ ਬੱਚਿਆਂ ਨਾਲ ਕਿੱਥੇ ਉ ਬੱਸਾ ਥਕੇ ਖਾਂਦੇ ਰਹੀਏ।
ਹਾਂਜੀ, ਹਾਂਜੀ ਉਹ ਤਾਂ ਹੈ ਹੀ ਹੈ ਜੀ, ਆਪਣਾ ਤੇ ਜੀ ਹੋ
ਹੂੰ, ਲੋਕੀ ਸਮਝ ਨੀ ਨਾ ਇਹ ਗੱਲਾਂ, ਲੋਕੀ ਤਾਂ ਸੋਚਦੇ ਨੇ ਇਹਨਾਂ ਕੋਲ ਤੇ ਬੜਾ ਪੈਸਾ ਐ। ਘੁੰਮਦੇ ਪਏ ਨੇ। ਗੱਡੀਆਂ ਲੈਂਦੇ ਪਏ ਨੇ। ਫਿਰਦੇ ਪਏ ਨੇ
ਚਲੋਂ, ਕੋਈ ਨੀ ਮੈਂ ਕਰਾਂਗੀ ਗੱਲ ਉਹਨਾਂ ਨਾਲ।
ਤੁਸੀਂ ਭਾਜੀ ਨਾਲ ਗੱਲ ਕਰੋ, ਮੈਨੂੰ ਜ਼ਰੂਰ ਦੱਸਿਓ। ਕੀ, ਕੀ ਹਿਸਾਬ ਕਿਤਾਬ ਹੈ, ਉਹ ਹੋਰ ਬੱਚੇ- ਬੁੱਚੇ ਕੀ ਕਰਦੇ ਸੀਗੇ? ਤੁਸੀਂ
ਆਪਾਂ ਜੀ ਵੇਹਲੇ ਜੀ ਘਰ, ਬੱਚਿਆਂ ਦਾ ਬਸ ਉਹ ਮੋਡਲਸ ਵਗੈਰਾ ਰਹਿੰਦੇ ਨੇ ਬਨਾਣੇ, ਛੁੱਟੀਆਂ ਦਾ ਕੰਮ ਜਿਹੜਾ ਕੰਮ ਖ਼ਤਮ ਕਰਵਾ ਦਿੱਤਾ। ਤਾਂ ਸਾਰਾ ਬਸ ਮੋਡਲਸ ਰਹਿ ਗੇ ਨੇ, ਉਹ ਕਰਵਾਣੇ ਨੇ ਉਹਨਾਂ ਨੂੰ
ਅੱਛਾ, ਅੱਛਾ। ਮੈਂ ਨਾ ਬ ਵਾ ਕਰਕੇ ਨਾ ਬੜਾ ਪਰੇਸ਼ਾਨ ਹੋਈ ਪਾਈ ਸੀ, ਕਿਉਂਕਿ ਘਰ ਕੋਈ ਵਾਹਨ ਹੁੰਦਾ ਨੀ ਸੀ, ਇਹ ਚਲੇ ਜਾਂਦੇ ਸੀ। ਜ ਐੰਨੀ ਦਿੱਕਤ ਹੁੰਦੀ ਸੀ, ਕਿਧਰੇ ਬਾਜ਼ਾਰ ਜਾਣਾ ਇਹ ਨਾਲੇ ਧੁੱਪ ਇਨੀ ਐ, ਤੁਹਾਡੇ ਸਾਹਮਣੇ ਧੁੱਪ ਚ ਕਿੱਧਰੇ ਨਿਕਲਿਆ ਜਾਂਦਾ, ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਇੱਕ ਵਾਹਨ ਤੇ ਘਰ ਜ਼ਰੂਰੀ ਐ, ਇਹ ਕਹਿੰਦੇ ਤੂੰ ਭੈਣ ਜੀ ਨਾਲ ਗੱਲ ਕਰ ਲੈ ਉਹਨਾਂ ਦੇ ਭਰਾ ਜੀ ਦੀ ਦੁਕਾਨ ਹੈਗੀ? ਮੈਂ ਕਿਹਾ ਕੋਈ ਨੀ, ਮੈਂ ਭੈਣ ਜੀ ਨਾਲ ਹੀ ਗੱਲ ਕਰਦੀ ਆ।
ਹਾਂ ਕੋਈ ਨੀ ਤੁਸੀਂ ਟੈਂਸ਼ਨ ਨਾ ਲਵੋ, ਤੇ ਕੋਈ ਨੀ ਆਪਾਂ ਗੱਲ ਕਰ ਲਾਂਗੇ ਅਗਰ ਕੋਈ ਨਜ਼ਰ ਚ ਹੋਏਗੀ ਨਾ, ਥੋੜਾ ਟਾਈਮ ਲੱਗੇਗਾ ਮਤਲਬ ਥੋੜਾ, ਤੁਸੀਂ ਕਰ ਸਕਦੇ ਓ ਨਾ?
ਹਾਂਜੀ, ਹਾਂਜੀ ਕੋਈ ਨੀ ਥੋੜਾ ਜਹਾ, ਜਿੱਥੇ ਇਹਨਾ ਤਾਂ ਇੰਤਜ਼ਾਰ ਹੋਰ ਇੰਤਜ਼ਾਰ ਕਰ ਲਾਂਗੇ, ਮਾੜਾ ਜਿਹਾ ਹੋਰ ਇੰਤਜ਼ਾਰ ਕਰ ਲਾਂਗੇ।
ਹਾਂ ਕੋਈ ਨੀ ਮੈਂ ਕਰ ਅੱਜ ਹੀ ਕਰਨੀ ਆ ਗੱਲ ਫੇਰ ਨਾ ਲੱਭਣ ਚ ਵੀ ਟਾਈਮ ਲੱਗਦਾ ਨਾ ਥੋੜ੍ਹੀ ਏਦਾਂ ਪਤਾ ਨੀ ਲੱਗਦਾ ਕੋਈ ਆਏਗਾ ਮਤਲਬ ਗਰਾਹਕ ਆਏਗਾ ਦੱਸਣ ਲਈ ਤਾਂ ਈ ਨਾ।
ਹਾਂਜੀ, ਹਾਂਜੀ। ਉਹੀ ਨਾ ਕਿਉਂਕਿ ਵਧੀਆ ਚੀਜ਼ ਮਿਲਣ ਚ ਦੇਖੋ ਟਾਈਮ ਲੱਗਦਾ ਐ। ਜੇ ਥੋੜਾ ਜਿਹਾ ਟਾਈਮ ਵੱਧ ਲੱਗ ਜੇ ਪਰ ਵਧੀਆ ਚੀਜ਼ ਮਿਲਦੀ ਹੈ। ਹਾਂ, ਹਾਂ ਬਿਲਕੁਲ ਉਹ ਤਾਂ ਦੇਖਣਾ ਵੀ ਸਭ ਕੁਛ ਉਹੀ ਤਾਂ ਹੀ ਤੇ ਕਹਿ ਰਹੀ। ਮੈਂ ਕਿਹਾ ਵਧੀਆ ਚੀਜ਼ ਵੇਖ ਦੇਣ ਚ ਟਾਈਮ ਲੱਗਦਾ ਈ ਐ ਥੋੜਾ ਜਿਹਾ ਟਾਈਮ ਵੱਧ ਲੱਗ ਜੇ
ਅ ਅਸੀਂ ਆਪਣੇ ਹੀ ਆ ਤੁਹਾਡੇ ਤੁਹਾਨੂੰ ਸਹੀ ਚੀਜ਼ ਹੀ ਲਿਆ ਕੇ ਦੇਵਾਂਗੇ। ਕੱਲੂ ਅਗਰ ਖ਼ਰਾਬ ਹੋਈ ਤੁਸੀਂ ਸਾਨੂੰ ਹੀ ਕਹੋਗੇ ਕਿ ਸਾਨੂੰ ਖ਼ਰਾਬ
ਨਹੀਂ, ਨਹੀਂ ਬਿਲਕੁਲ ਬਿਲਕੁਲ ਤੁਹਾਡੇ ਤੇ ਤਾਂ ਵਿਸ਼ਵਾਸ ਐ।
ਹਾਂਜੀ ਕੋਈ ਨੀ ਸਹੀ ਚੀਜ਼ ਹੀ ਦਵਾਵਾਂਗੇ।
ਹਾਂਜੀ, ਹਾਂਜੀ।
ਹੂੰ।
ਨਵੀ-ਤਾਜੀ।
ਬਸ ਜੀ ਠੀਕ। ਹਾਂਜੀ ਸਭ ਠੀਕ ਨੇ ਬੱਚੇ ਬਸ ਮੈਂ ਮੋਡਲ ਬਣਾਰੀ ਸੀ ਉਹਨਾਂ ਦੇ ਉਹਨਾਂ ਨੇ ਸ਼ਰਾਰਤਾਂ ਕਰਦੇ ਪਏ ਨੇ ਇੱਧਰ- ਉਧਰ ਘੁੰਮਣਾ ਬਸ। ਇੱਕ ਜਾਣਾ ਇੱਕ ਜਾਨਾ ਗਿਆ ਸਵਿਮਿੰਗ ਪੂਲ ਗਰਮੀ ਬਹੁਤ ਲੱਗਦੀ ਬ ਹਾਂਜੀ ਹਾਂ ਗਰਮੀ ਤਾਂ ਫੇਰ ਵੀ ਲੱਗਣੀ ਐ ਬਾਹਰ ਆ ਕੇ ਵੀ ਤੁਹਾਨੂੰ ਗਰਮੀ ਲੱਗ ਹੈ ਦੋ ਮਿੰਟ ਨਾ ਲਓਗੇ ਤੇ ਕੀ ਹੋ ਜਾਏਗਾ? ਗਰਮੀ ਤੇ ਖਤਮ ਨਹੀਂ ਹੋਣੀ। ਗਰਮ ਸਰਦ ਵੈਸੇ, ਹੋ ਜਾਂਦਾ ਬੱਚਿਆਂ ਨੂੰ, ਨਹਾ ਕੇ ਆਉਣਗੇ ਬਾਹਰ ਨਿਕਲਣਗੇ ਗਰਮੀ
ਔਰ ਉਹ, ਪਾਣੀ ਨਾਲ ਨਾ, ਸਰੀਰ ਭਾਰਾ ਭਾਰਾ ਜਿਹਾ ਵੀ ਹੋ ਜਾਂਦਾ, ਹੁਣ ਇਹ ਸਾਡੇ ਪਿੱਛੇ ਗਏ ਸੀ ਗੁਵਢੀ ਗਏ ਸੀ। ਠੀਕ, ਇੱਕ ਘੰਟਾ ਕਹਿੰਦੇ ਅੰਦਰ ਤੇ ਮਜ਼ਾ ਆਉਂਦਾ ਰਿਹਾ, ਠੀਕ ਹੈ ਜਦੋਂ ਬਾਹਰ ਨਿਕਲੇ ਤਾਂ, ਆ ਕੇ ਸਾਰਾ ਦਿਨ ਕਹਿੰਦੇ ਅੱਜ ਦੀਦੀ, ਬੜਾ ਸਰੀਰ ਭਾਰਾ ਜਿਹਾ ਹੋ ਰਿਹਾ ਹੈ, ਮੇਰੀ ਤੇ ਬਾਜੂ ਦਰ ਤੋਂ ਰੀਏ ਮੇਰੀ ਤੇ ਲੱਤਾਂ, ਦਰਦ ਹੋ ਰੀਹੀਆਂ ਨੇ।
ਹਾਂ, ਪਾਣੀ ਭਾਰੀ ਹੁੰਦਾ ਨਾ, ਜਦੋਂ ਫਿਰ ਸਰੀਰ ਵੀ ਤਾਂ ਫਿਰ ਭਾਰੀ ਹੋਣਾ ਪਾਣੀ ਦੇ ਵਿੱਚ।
ਹਾਂਜੀ--ਹਾਂਜੀ।
ਹਾਂ ਪੈਸੇ, ਵੀ ਫੂਕ ਆਉਂਦੇ ਨੇ, ਤੇ ਫੇਰ ਗਰਮ ਸਰਦ ਹੋ ਜਾਂਦਾ ਹੈ, ਫੇਰ ਦਵਾਈਆਂ ਵਾਸਤੇ ਪਹਿਲ
ਦਵਾਈਆਂ ਵਾਸਤੇ ਪੈਸੇ, ਓਹੀ ਤੇ ਘੀਏ ਪਾਣੀ ਚ ਨਾ ਆਉਂਦੇ ਨੇ, ਉਹਦੇ ਵਾਸਤੇ ਤਿੰਨ ਚਾਰ ਸੌ ਰੁਪਏ ਪੱਟ ਆਉਂਦੇ ਨੇ, ਮੈਂ ਕਿਹਾ ਤੁਸੀਂ ਆਪਣਾ ਟਾਬਾ ਚਲਾ ਲਉ। ਮੈਂ ਤੇ, ਇਹਦੇ ਪਾਪਾ ਨੂੰ ਕਿਹਾ, ਉਹ ਜਿਹੜਾ ਉਹ ਹਵਾ, ਵਾਲਾ ਅਉਂਦਾ ਸਵਿਮਿੰਗ ਪੂਲ। ਉਹ ਲਿਆ ਕੇ ਦੋ, ਐਡੀ ਵੱਡੀ ਛੱਤ ਹੈਗੀ, ਉਹਦੇ ਤੇ ਬੈਠਣਗੇ ਇਹਦੇ ਤੇ ਭਰ ਕੇ। ਇੱਧਰ ਹੀ, ਖੇਲਦੇ ਰਹੋ ਹਨਾ, ਚੰਗਾ ਸਵਿਮਿੰਗ ਪੂਲ ਜਿਹੜੀ ਸਵਮਿਗ ਕਰਨੀ, ਇਥੇ ਸਵਿਮਿੰਗ ਲੋ ਤੁਸੀਂ।
ਪੁੱਤਰ ਵਗੈਰਾ ਜਾਂਦੇ ਨੇ ਨਾਲ ਨਾਲ ਦੋਸਤ ਵਗੈਰਾ, ਫੇਰ ਉਹਨਾਂ ਨੂੰ ਵੇਖ ਵੇਖ ਕੇ ਇਹਨਾਂ ਨੇ ਵੀ ਜਾਣਾ।
ਡਰ ਵੀ ਤੇ ਲੱਗਦਾ, ਅੱਜ ਕੱਲ੍ਹ ਹਰ ਕਿਸੇ ਨਾਲ ਭੇਜਿਆ ਵੀ ਤੇ ਨਹੀਂ ਜਾਂਦਾ। ਚਲੋ, ਦੇਖ ਦੀ ਰਹਿਣੀ ਨੇ ਨਨਿਊਜਾਂ, ਚ ਆ ਰਿਹਾ ਖ਼ਬਰਾਂ ਚ ਕਿੰਨਾ, ਆ ਰਿਹਾ। ਸ਼ਰਾਰਤਾਂ ਜ਼ਿਆਦਾ ਕਰਦੇ ਨੇ, ਨਿਆਣਿਆਂ ਨੂੰ ਤੇ ਲਿਜਾਣ ਦਾ ਕੋਈ ਹਾਲ ਕਿੰਨੀ ਏ ਬਾਹਰ ਪਹਿਲੇ ਮੁੰਡਿਆਂ ਚ ਵੀ ਅੱਜ। ਅੱਜ ਕੱਲ ਉਹੀ ਹੈ ਮੁੰਡੇ, ਅੱਜ ਕੱਲ੍ਹ ਰਹਿ ਤੇ ਰਹੇ ਨੇ ਨਾਲ ਯਾਰੀ, ਦੋਸਤੀ, ਤੇ ਹੈ ਪਰ ਭਰੋਸਾ, ਕਿਸੇ ਦਾ ਵੀ ਨਹੀਂ ਕਰ ਸਕਦੇ? ਇੱਕ ਮਿੰਟ ਚ, ਕਿਉਂਕਿ ਬੱਚਿਆਂ ਦੇ ਖੂਨ, ਇੰਨੇ ਗਰਮ ਨੇ ਅੱਜ ਦੇ ਟਾਈਮ ਚ
ਹਾਂਜੀ ਹਾਂਜੀ, ਮਾੜੀ ਜੀ ਗੱਲ ਨੀ ਹੁੰਦੀ, ਮਾਰਨ ਨੂੰ ਤਿਆਰ ਹੋ
ਮਾਰਨ ਨੂੰ ਤਿਆਰ, ਸੱਚੀ
ਬੜਾ, ਬੁਰਾ ਹਾਲ ਏ ਜੀ।
ਸਾਡੇ ਏਧਰ, ਗਵਾਡੀਆਂ ਦਾ ਵੀ ਮੁੰਡਾ ਗਿਆ ਸੀ ਨਹਿਰ ਚ ਨਾਹਨ ਗਿਆ ਸੀ, ਤਿੰਨ, ਚਾਰ ਸਾਲ ਪਹਿਲਾਂ ਦੀ ਗੱਲ ਹੈ, ਮੁੜ ਕੇ ਆਇਆ ਈ ਨਹੀ ਦੋਸਤਾਂ ਨਾਲ ਹੀ ਗਿਆ ਸੀ, ਮੇਰੀ ਉਹ ਉਹਦੀ ਭੈਣ, ਮੇਰੀ ਸਹੇਲੀ ਲੱਗਦੀ ਸੀਗੀ, ਤੇ ਬਲਕਿ ਮੈਂ ਕਿਹਾ, ਮੈਂ ਕਿਹਾ ਬਈ ਹੂੰ ਸਚਿਨ, ਦਾ ਜਦ ਉਹਦਾ ਪੁੱਛਿਆ, ੳਦੇ ਭਰਾ ਦਾ ਪੁੱਛਿਆ ਮੈਂ ਤੇ ਪਹਿਲੇ ਤਾਂ ਲੱਭਦੇ ਰਹੇ ਉਹਨੂ? ਚਾਰ ਦਿਨ, ਉਸ ਤੋਂ ਬਾਅਦ ਲੱਭਿਆ ਹੀ ਨਹੀਂ, ਬਾਅਦ ਚ ਫਿਰ ਪਤਾ ਲੱਗਿਆ ਕਿ ਕਿੱਧਰੇ ਦੂਰ ਜਾ ਕੇ ਮਿਲਿਆ ਸੀ।
ਅੱਛਾ। ਹਾਂਜੀ, ਬਸ ਜੀ ਇਹੀ ਗੱਲਾਂ ਦਾ ਡਰ
ਬੁਰੇ ਹਾਲ ਨੇ। ਚਲੋ, ਤੁਸੀਂ ਮੈਨੂੰ ਨਾ ਪਾਜੀ ਕੋਲੋਂ ਅੱਜ ਪੁੱਛਿਓ ਠੀਕ ਹੈ, ਕਿ ਵਧੀਆ ਕਿਹੜੀ ਰਹੇਗੀ ਨਵੀਂ ਪੁਰਾਣੀ ਰਹੇਗੀ ਤੇ ਉਸ ਹਿਸਾਬ ਨਾਲ ਅਸੀਂ ਕਰ ਲਾਂਗੇ ਹੈਨਾ। ਹਾਂ ਤੇ ਪਾਜੀ ਆਣਗੇ, ਚਾਹੇ ਮੇਰੀ ਗੱਲ ਕਰਾ ਦਿਓ ਚਾਹੇ ਇਹਨਾਂ ਦੀ ਗੱਲ, ਕਿਉਂਕਿ ਇਹ ਵੀ ਆ ਜਾਂਦੇ ਨੇ ਦਸ ਵਜੇ, ਤੱਕ, ਤਾਂ ਇਹ ਵੀ ਆ ਜਾਂਦੇ ਨੇ। ਦੇਨੇ, ਤੇ ਤੁਸੀਂ ਚਾਹੇ ਇਹਨਾਂ ਦੀ ਗੱਲ ਕਰਾ ਦੇ ਹਾਂਜੀ- ਹਾਂਜੀ ਰੋਟੀ ਰੁਟੀ ਖੁਲਾ ਖੁਲੂ ਕੇ ਨਾ ਆਉਂਦੇ ਸਾਰ ਨਾ ਪਾਜੀ ਨੂੰ, ਪਰੇਸ਼ਾਨ ਕਰਿਓ। ਠੀਕ ਹੈ ਨਾ। ਚਲੋ ਹੁਣ ਲਾਣਾ ਚੱਕਰ ਲਾਇਓ, ਆਜਿਆ ਕਰੋ ਸ਼ਾਮੀ ਘੁੰਮਦੇ ਫਿਰ
ਹਾਂਜੀ- ਹਾਂਜੀ ਆਵਾਂਗੇ ਜ਼ਰੂਰ। ਠੀਕ, ਸਤਿ ਸ੍ਰੀ ਅਕਾਲ ਜੀ।